ਹਾਂਜੀ ਸਤ ਸਤਿ ਸ਼੍ਰੀ ਅਕਾਲ ਜੀ
ਸਤਿ ਸ੍ਰੀ ਅਕਾਲ ਜੀ ਹੋਰ ਕਿਆ ਹਾਲ ਚਾਲ ਨੇ ਤੁਹਾਡੇ
ਵਧੀਆ ਤੁਸੀਂ ਦੱਸੋ ਕਿਵੇਂ ਹੋ
ਹਾਂਜੀ ਬਸ ਮੈਂ ਵੀ ਠੀਕ ਹੈ ਹੋਰ ਠੀਕ ਨੇ ਬੱਚੇ ਸਾਰੇ ਘਰ ਠੀਕ ਨੇ ਸਾਰੇ ਅੱਛਾ ਜੀ ਵਧੀਆ ਹੋਣੇ ਚਾਹੀਦੇ ਹੈ
ਹੋਰ ਇੱਧਰ ਕਿਵੇਂ ਐ ਸਭ
ਹਾਂਜੀ ਬਸ ਸਾਰੇ ਠੀਕ ਨੇ ਰਾਤੀ ਅਸੀਂ ਕੁਛ ਫੰਕਸ਼ਨ ਤੇ ਚਲੇ ਗਏ ਸੀ ਪਾਰਟੀ ਵਗੈਰਾ ਤੇ ਤਾਂ ਫੇਰ ਏ ਸਾਰੀ ਰਾਤ ਤੇ ਏਦਾਂ ਲੰਘ ਗ ਸਾਡੀ ਜਾਗ ਕੇ ਉਹ ਤਾਂ ਹੁਣ ਬੱਚੇ ਤਾਂ ਚਲੋ ਸ਼ੋਕ ਤੇ ਵੱਡੇ ਤੇ ਹੁਣ ਤੁਹਾਨੂੰ ਪਤਾ ਲੇਡੀਜ਼ ਨੂੰ ਤਾਂ ਫੇਰ ਕੰਮ ਕਰਨਾ ਪੈਂਦਾ ਵੱਡਿਆਂ ਨੂੰ ਤਾਂ
ਬਹੁਤ ਬਹੁਤ ਦਿੱਕਤ ਆਉਂਦੀ ਹੈ, ਹੂ, ਮੈਨੂ ਤੇ ਜੇ ਸੱਤ ਘੰਟੇ ਦੀ ਨੀਂਦ ਨਾਲ ਮੈਨਰੇ ਘੱਟੋ ਘੱਟ ਛੇ ਘੰਟੇ ਦੀ ਛੇ ਘੰਟੇ ਤਾਂ ਮੈਨੂੰ ਚਾਹੀਦੀ ਚਾਹੀਦੀ ਹੈ ਮਤਲਬ ਮੇਰਾ ਤਾਂ ਸਾਰਾ ਦਿਨ ਹੀ ਅਗਲਾ ਬੇਖ ਘਰ ਹੋ ਜਾਂਦਾ ਫਿਰ
ਹੋਰ ਕੇਹਾ ਮੇਰੇ ਨਾਲ ਵੀ ਹੁਣ ਏਦਾਂ ਹੀ ਹੋਇ ਵੀ ਬ ਉਥੇਨ ਆਉਣਾ ਤਾਂ ਜਲਦੀ ਸੀਗਾ ਬਟ ਤੁਾਨੂੰ ਪਤਾ ਵ ਫੰਕਸ਼ਨ ਤੇ ਥੋੜਾ ਟਾਇਮ ਲੱਗ ਹੀ ਜਾਂਦਾ ਹੈ ਔ ਰਾਤ ਦੇ ਫੰਕਸ਼ਨ ਅਟੈਂਡ ਕਰਨੇ ਥੋੜੇ ਜ਼ਿਆਦਾ ਔਖੇ ਲੱਗਦੇ ਨੇ ਫਿਰ ਬੱਚਿਆਂ ਦੇ ਨਾਲ ਹੈਨਾ
ਹੂ ਗਰਮੀ ਵੀ ਬਹੁਤ ਹੈ ਨਾ ਹੁਣ
ਹਾਂਜੀ ਗਰਮੀ ਹੋਰ ਕਯਾ ਗਰਮੀ ਚ ਤਾਂ ਫਿਰ ਡਬਲ ਰੈਸਟ ਦੀ ਫਿਰ ਜ਼ਰੂਰਤ ਪੈ ਜਾਂਦੀ ਹੈ
ਸਹੀ ਗੱਲ ਹੈ ਮਤਲਬ ਐਵੇਂ ਹੁੰਦਾ ਮੈਂ ਤਾਂ ਜੇ ਮਤਲਬ ਜੀਵੇਂ ਐਵੇਂ ਹੋ ਵੀ ਜਾਵੇ ਨਾ ਮਜਬੂਰੀ ਚ ਅਗਲੇ ਦਿਨ ਸਾਰਾ ਦਿਨ ਮੇਰਾ ਸਰ ਦਰਦ ਹੁੰਦਾ ਰਹਿੰਦਾ
ਹਾਂਜੀ ਉਹੀ ਫਿਰ ਟਾਇਰਡ ਨੈਸ ਰਹਿੰਦੀ ਆ ਫਿਰ ਬਹੁਤ ਥੱਕੇ ਜਿਹੇ ਫੀਲ ਕਰਦੇ ਆ ਸਿਰ ਵੀ ਐਵੇਂ ਲੱਗਦਾ ਵੀ ਉਵੇਂ ਉਹ ਜਿਵੇਂ ਆਵਾਜ਼ਾਂ ਉੱਥੇ ਮਿਊਜਿਕ ਵਗੈਰਾ ਚਲਦਾ ਹੁੰਦਾ ਉਹੀ ਲੱਗਦਾ ਆਪਾਂ ਵੀ ਜਿਵੇਂ ਘੁੰਮੀ ਜਾ ਰਿਹਾ ਨਾ ਸਿਰਤੂ ਚ ਹਾਂਜੀ
ਹੋ ਗਈ ਸਹੀ ਗੱਲ ਆ ਹ ਚਿੜਚਿੜਾ ਵੀ ਹੋ ਜਾਂਦਾ ਨਾ ਬੰਦਾ ਕਿੰਨਾ ਚਿੜ
ਹਾਂਜੀ ਕੋਈ ਵੀ, ਹੋਰ ਵੀ ਫੰਕਸ਼ਨ ਅਟੈਂਡ ਕਰਨ ਕਦੇ ਵੀ ਨੀ ਸੌਖੇ ਹੈਗੇ ਹੁਣ ਤਾਂ ਬਸ। ਅੱਗੇ ਹੁੰਦਾ ਸੀ ਇਹਨਾਂ ਦੇ ਇੰਜੋਏਮੈਂਟ ਹੁੰਦੀ ਸੀ ਅਗਰ ਕਿਸੇ ਦਾ ਵਿਆਹ ਵੀ ਹੁੰਦਾ ਸੀਗਾ ਵੀ ਰਾ ਰਾ ਤਾਂ ਜਾਗ-ਜਾਗ ਕੇ ਵੀ ਕਰਦੇ ਸੀ ਬਟ ਹੁਣ ਤਾਂ ਟਾਈਮ ਹੁਣ ਆ ਬੋਡੀ ਵੀ ਓਦਾਂ ਦੀ ਨੀ ਨਾ ਰਹੀ ਖਾਣਾ-ਪੀਣਾ ਵੀ ਦਾਂ ਦਾ ਨੀ ਰਿਹਾ ਤੇ ਫਿਰ, ਹੋਰ ਕਿਹਾ ਵੀ ਸੋਣਾ ਤਾਂ ਬਹੁਤ ਜ਼ਰੂਰੀ ਐ।
ਹੂੰ ਨਹੀਂ ਨੀਂਦ ਤਾਂ ਬਹੁਤ ਜ਼ਿਆਦਾ ਜ਼ਰੂਰੀ ਹੈ ਬੰਦੇ ਨੂੰ ਆਪਾਂ ਦੇਖਦੇ ਹਾਂ ਨਾ ਹੁਣ ਵੀ ਸਾਡੇ ਵੀ ਇੱਥੇ ਕਿਸੇ ਦੇ ਸੀਗਾ ਮਤਲਬ, ਕੋਈ ਮੇਰੇ ਮਦਰ ਮਦਰ ਸਾਈਡ ਮੇਰੇ ਪੇਕੇ ਸਾਈਡ ਸੀਗੇ ਉਹਨਾਂ ਦਾ ਮਤਲਬ ਐਵੇਂ ਹੀ ਤਿੰਨ-ਚਾਰ ਦਿਨ ਲਗਾਤਾਰ ਮਤਲਬ ਬੜ ਬਹੁਤ ਮਤਲਬ ਕਾਫੀ ਅਮੀਰ ਸੀਗੇ ਲੋਕ ਉਹ। ਤੇ ਮਤਲਬ ਉਹ ਦੇ ਕਾਫੀ ਜ਼ਿਆਦਾ ਫੰਕਸ਼ਨ ਰੱਖੇ ਹੋਏ ਤਿੰਨ-ਚਾਰ ਦਿਨ ਫੰਕਸ਼ਨ ਚੱਲਦੇ ਰਹੇ ਚੌਥੇ ਦਿਨ ਮੁੰਡੇ ਦੀ ਮੈਰਿਜ ਉਹ ਅੰਕਲ ਖੁਦ ਹੀ ਡਰਾਈਵ ਕਰਕੇ ਆ ਗਏ ਹਨਾ ਡਰਾਈਵਰ ਵੀ ਨੀ ਸੀਗਾ। ਤੇ ਐਕਸੀਡੈਂਟ ਹੋ ਗਿਆ ਇੰਨਾ ਬੁਰਾ ਐਕਸੀਡੈਂਟ ਡੈਟ ਹੋਇਆ ਮਤਲਬ ਦੇਖੋ ਨੀਂਦ ਦੇ ਕਾਰਨ ਹੀ ਹੋ ਗਿਆ ਨੀਂਦ 'ਚ ਹੀ ਸੀਗੇ ਉਹ ਫੇਰ ਤਿੰਨ-ਚਾਰ ਦਿਨ ਦੇ ਹਰਾਸ਼ ਹੋਏ ਹੋਏ ਸੀ ਫੇਰ ਡਰਾਈਵ ਵੀ ਖੁਦ ਕਰਕੇ ਵੀ ਚਲੋ ਤੁਸੀਂ ਕੋਈ ਡਰਾਈਵਰ ਨੂੰ ਰੱਖੋ ਜਾਂ ਕਿਸੇ ਤੇ ਹੋਰ ਨੂੰ ਜਦੋ ਡਰਾਈਵ ਕਰਨ ਨੂੰ ਹਨਾ ਨਾਲ ਲੜਕੇ-ਲੁੜਕੇ ਬਥੇਰੇ ਹੁੰਦੇ ਆ ਮੈਰਿਜ ਤੇ। ਦੇਖਲੋ ਖੁਦ ਦੀ ਵਾਈਫ ਬੇਟਾ ਸੀ ਇੱਕ ਤਿੰਨੋ ਐਕਸਪਾਇਰ ਹੋ ਗਏ ਓਨ ਦਾ ਸਪੋਟ ਹੀ। ਪਿੱਛੇ ਜਿਹੜੇ ਦੋ ਜਣੇ ਬੈਠੇ ਸੀ ਉਹਨਾਂ ਦੀ ਵੀ ਕਾਫੀ ਚੋਟਾਂ ਲੱਗੀਆਂ ਪਰ ਉਹ ਬਚ ਗਏ ਚਲੋ। ਤਾਂ ਬੇਚਾਰਿਆਂ ਦੀ ਤਿੰਨਾਂ ਦੀ ਮਤਲਬ ਮੌਕੇ ਤੇ ਹੀ ਮੌਤ ਹੋ ਗਈ ਇੰਨਾ ਬੁਰਾ ਜ਼ਿਆਦਾ ਐਕਸੀਡੈਂਟ ਹੋ ਗਿਆ ਟਰੱਕ ਦੇ ਨਾਲ ਹੋਇਆ ਇਹਨਾਂ ਦਾ।
ਉਹੀ ਤਾਂ ਹੈ ਵੀ ਹੁਣ ਜਿਵੇਂ ਫੰਕਸ਼ਨ ਵੀ, ਜੇ ਫੰਕਸ਼ਨ ਵੀ ਨੇ ਉਹ ਵੀ ਹੁਣ ਜਿਆਦਾ ਦਿਨ ਦੇ ਹੋਣ ਨਾ ਤਾਂ ਜ਼ਿਆਦਾ ਬੈਟਰ ਹੈ ਕਿ ਬੰਦਾ ਰਾਤ ਨੂੰ ਆਪਣੀ ਨੀਂਦ ਤਾਂ ਪੂਰੀ ਕੰਪਲੀਟ ਕਰ ਸਕਦਾ ਏ ਨਾ।
ਦਾ ਫੰਕਸ਼ਨ ਤੁਸੀਂ ਰੱਖ ਵੀ ਰਹੇ ਹੋ ਨਾ ਜਿਵੇਂ ਲੋਕਾਂ ਦੇ ਡੀ ਜੇ ਵਗੈਰਾ ਹੁੰਦਾ ਡੀ ਜੇ ਪਾਰਟੀ ਹੁੰਦੀ ਏ ਚਲੋ ਅਗਲੇ ਦਿਨ ਤੁਸੀਂ ਗੈਪ ਪਾਓ ਤ ਅਗਲੇ ਦਿਨ ਫੇਰ ਤੁਸੀਂ ਰਾਤ ਦਾ ਵਿਆਹ ਰੱਖੋ ੋ
ਹੋਰ ਕਯਾ ਹੁਣ ਕਈ ਜਿਵੇਂ ਜਾਗਰਣ ਵਗੈਰਾ ਤੇ ਚੱਲਦਾ ਹੁੰਦਾ ਨੇ ਹੁਣ ਉਹ ਵੀ ਰਾਤ ਨੂੰ ਇਹ ਹੁੰਦਾ ਜਾਗਰਣ ਵੀ ਫੇਰ ਵੀ ਦੇਖੋ ਸਾਰਾ ਦਿਨ ਰਾਤ ਨਿਕਲ ਜਾਂਦੀ ਹੈ ਏਦਾਂ ਹੀ ਦਿਨ ਦੇ ਵਿੱਚ ਜੋ ਆਪਾਂ ਸੌਂਦੇ ਹਾਂ ਨਾ ਉਹ ਨੀਂਦ ਉਦਾਂ ਨੀ ਹੁੰਦੀ ਜੋ ਰਾਤ ਰਾਤ ਨੂੰ ਹੁੰਦੀ ਹੈ ਰਾਤ ਨੂੰ ਜਿਵੇਂ ਨੀਂਦ ਕੱਢਦੇ ਆ ਨਾ ਉਹ ਦਿਨ ਵਾਲੀ ਨੀ ਹੁੰਦੀ
ਸਹੀ ਗੱਲ ਦੇਖੋ ਕੁਦਰਤ ਨੇ ਰਾਤ ਬਣਾਈ ਇਸ ਚੀਜ਼ ਲਈ ਹੈ ਹੈਨਾ ਵੀ ਤਾਂ ਕਿ ਬੰਦਾ ਰੈਸਟ ਕਰ ਸਕੇ ਜੇ ਰਾਤ ਏ ਨਾ ਹੋਵੇ ਮੈਂ ਕਹਿਨੀ ਬੰਦਾ ਮਰ ਹੀ ਜਾਵੇ ਫਿਰ
ਹੋਰ ਕਯਾ ਉਹੀ ਤਾਂ ਹੈ ਰ ਹੁਣ ਕਈ ਹੁੰਦੇ ਨੇ ਜਿਨਾਂ ਨੂੰ ਹੁਣ ਅੱਜ ਕੱਲ੍ਹ ਡਿਪ੍ਰੈਸ਼ਨ ਪ੍ਰੋਬਲਮ ਬਹੁਤ ਜਿਆਦਾ ਚੱਲ ਰਹੀ ਇੱਧਰੋਂ ਨਹੀਂ ਜਾਂਦੀ ਉਹਨੀ ਸਾਰੇ ਸਾਰੀ ਰਾਤ ਜਾਗ ਜਾਗ ਕੇ
ਹਾਂ ਸਹੀ ਗੱਲ ਆ ਰੱਬ ਦਾ ਇਹੀ ਸ਼ੁਕਰ ਮਨਾਈ ਦਾ ਵੀ ਸਾਨੂੰ ਇਸ ਗੱਲੋਂ ਠੀਕ ਰੱਖਿਆ ਰੱਬ ਨੇ ਹੈਨਾ ਵੀ ਜੇ ਸਾਰਾ ਦਿਨ ਮਿਹਨਤ ਕਰਦੇ ਤਾਂ ਥੱਕ ਹਾਰ ਕੇ ਰਾਤ ਨੂੰ ਸੌ ਜਾਂਦੇ ਹਾਂ ਨੀਂਦ ਆ ਜਾਂਦੀ ਹੈ ਮਤਲਬ ਮੈਂ ਦੇਖਿਆ ਵੀ ਲੋਕਾਂ ਨੂੰ ਨੀਂਦ ਵੀ ਨੀ ਆਉਂਦੀ ਹੈਗੀ ਇਹ ਵੀ ਦਿੱਕਤ ਹੈ ਲੋਕਾਂ ਦੀ ਮਤਲਬ ਗੋਲੀ ਗੋਲੀਆਂ ਲੈ ਲੈ ਕੇ ਨੀਂਦ ਦੀਆਂ ਸੌਦੇ ਨੇ ਕੁੱਛ ਮਤਲਬ ਡਿਪਰੈਸ਼ਨ ਦੀ ਦਵਾਈ ਚੱਲਦੀ ਹੁੰਦੀ ਆ ਉਹਦੇ ਨਾਲ ਵੀ ਕਈ ਕਹਿੰਦੇ ਸਾਨੂੰ ਨੀਂਦ ਦੀ ਗੋਲੀ ਲੈ ਕੇ ਵੀ ਨੀ ਨੀਂਦ ਆਉਂਦੀ ਦੱਸੋ ਵੀ ਇਹ ਤੋਂ ਬੁਰਾ ਕੀ ਹੋਊਗਾ ਇੱਕ ਬੰਦੇ ਨਾਲ ਜਿਹਨੂੰ ਨੀਂਦ ਦੀ ਗੋਲੀ ਲੈ ਕੇ ਵੀ ਨੀ ਕਹਿੰਦੇ ਅਸੀਂ ਸੌਂਦੇ ਹੀ ਡੇਢ ਦੋ ਘੰਟੇ ਡੇਢ ਦੋ ਘੰਟੇ ਨਾਲ ਦੇਖੋ ਵੀ ਕੀ ਫੇਿਰ ਹੈਲਥ ਤੇ ਅਸਰ ਪਊ ਦਿਮਾਗ ਉਹ ਟਾਈਮ ਚ ਵੀ ਜਿਹੜਾ ਤੁਸੀਂ ਰੈਸਟ ਕਰਨਾ ਉਹ ਟਾਈਮ ਵਿੱਚ ਵੀ ਤੁਸੀਂ ਸੋਚੀ ਜਾ ਰਹੇ ਹੋ ਸੋਚੀ ਜਾ ਰਹੇ ਹੋ ਸੋਚੀ ਜਾ ਰਹੇ ਹੋ ਡਿਪਰੈਸ਼ਨ ਦਾ ਆਪ ਹੀ ਵਧਣਾ ਫਿਰ
ਹੋਰ ਤੇ ਜਦੋਂ ਇੱਕ ਗੱਲ ਨੂੰ ਆਪਾਂ ਵਾਰ ਵਾਰ ਉਹੀ ਸੋਚੀ ਜਾਵਾਂਗੇ ਫਿਰ ਤਾਂ ਡਿਪਰੈਸ਼ਨ ਦੀ ਪ੍ਰੋਬਲਮ ਤਾਂ ਆਣੀਓ ਆਉਣੀ ਹੈ
ਕੰਮ ਚ ਲੱਗਿਆ ਰਹਿੰਦਾ ਨਾ ਦਿਨ ਰਾਤ ਤੋਂ ਜ਼ਿਆਦਾ ਵਧੀਆ ਹੁੰਦਾ ਮਤਲਬ ਜਿਹੜਾ ਸਾਰਾ ਦਿਨ ਕੰਮ ਚ ਹੀ ਲੱਗਿਆ ਰਹਿੰਦਾ ਸਵੇਰ ਤੋਂ ਲੈ ਕੇ ਰਾਤ ਤੱਕ ਕਮ ਸੇ ਕਮ ਕੋਈ ਡਿਪਰੈਸ਼ਨ ਵਾਲੀ ਪ੍ਰੋਬਲਮ ਤਾਂ ਨੀ ਹੁੰਦੀ ਥੱਕ ਹਾਰ ਕੇ ਸੋ ਤਾਂ ਜਾਂਦਾ ਲੈਣਾ ਮੱਗਾ
ਹੋਰ ਕਯਾ
ਪਹਿਲਾਂ ਕੰਮ ਵਿੱਚ ਧਿਆਨ ਹੁੰਦਾ ਦੇਖੋ ਬੰਦਾ ਉੱਧਰ ਲੱਗਿਆ ਰਹਿੰਦਾ ਤਾਂ ਨੀ ਬੰਦੇ ਨੂੰ ਸੋਚਣ ਦਾ ਮੌਕਾ ਮਿਲਦਾ ਹੈਨਾ ਫੇਰ ਉਸ ਤੋਂ ਬਾਅਦ ਚੋਂ ਰਾਤ ਨੂੰ ਥੱਕਿਆ ਹਾਰਿਹਾ ਹੁੰਦਾ ਬੰਦਾ ਫ ਵੈਸੇ ਹੀ ਨੀਂਦ ਆ ਜਾਂਦੀ ਹੈ
ਹੋਰ ਅੱਜ ਕੱਲ੍ਹ ਤਾਂ ਵੀ ਹੁੰਦਾ ਵੀ ਜ਼ਿਆਦਾਤਰ ਲੋਕ ਬੋਝ ਭਾਰ ਦਾ ਕੰਮ ਵੀ ਨੀ ਇਹਨਾਂ ਕਰਦੇ ਹੈਗੇ ਹੈਨਾ ਵੀ, ਨੋਰਮਲੀ ਚਲੋ, ਕੰਮ ਹੁੰਦਾ ਜ਼ਿਆਦਾ ਤੇ ਅਫੇਰ ਵੀ ਲੋਕ ਬਸ ਸਹੀ ਤਾਂ ਬਹੁਤ ਜ਼ਿਆਦਾ ਮੀਨਸ ਡਿਪਰੈਸ਼ਨ ਫੀਲ ਕਰਦੇ ਆ ਜਾਂ ਕਈ ਤਾਂ ਕਈ, ਇਏਦਾਂ ਹੁੰਦੇ ਨੇ ਜਿਹੜੇ ਤੀ ਬਹੁਤ ਜਿਆਦਾ ਪਾਉਂਦੇ ਨੇ ਵੀ ਸਾਰਾ ਦਿਨ ਦਿਨ ਵੀ ਰਾਤ ਵੀ ਸੋਇਓ ਰਹਿੰਦੇ ਨੇ
ਸੋ ਹੀ ਰਹਿੰਦੇ ਨੇ ਹਾਂ, ਸੋ ਹੀ ਰਹਿੰਦੇ ਉਹਨਾ ਦਾ ਵੀ ਫਿਰ ਸਰੀਰ ਖ਼ਰਾਬ ਹੋ ਜਾਂਦਾ ਨਾ ਉਹ ਸਰੀਰ ਵੀ ਖਰਾਬ ਹੋ ਜਾਂਦਾ ਬੋਡੀ ਵੀ ਫੇਰ ਉਸ ਤਰ੍ਹਾਂ ਦੀ ਹੋ ਜਾਂਦੀ ਸੁਸਤੀ ਹੋ ਜਾਂਦੀ ਹੈ, ਪੂਰੀ ਬੋਡੀ ਤੇ ਥੋੜ੍ਹਾ ਫਿਰ ਸਰੀਰ ਚੱਲਦਾ ਵੀ ਨੀ ਹੈਗਾ। ਹਾਂ ਮੋਟਾਪਾ ਆ ਜਾਂਦਾ ਦਿਨ ਰਾਤ ਸੁੱ ਰਹਿਣ ਕਰਕੇ, ਸਹੀ ਗੱਲ ਹੈ ਮੋਟਾਪਾ ਦੇ ਦੇਖੋ ਕਿੱਡੀ ਭੈੜੀ ਬਿਮਾਰੀ ਆ ਹਨਾ। ਤੇ ਕਿੰਨੀਆਂ ਹੋਰ ਬਿਮਾਰੀਆਂ ਨਾਲ ਲੈ ਕੇ ਆਉਂਦਾ, ਮੋਟਾਪਾ ਆਪਣੇ ਸ਼ੂਗਰ, ਹੋ ਗਈ ਤੋਨੂੰ ਹੋਰ ਮਤਲਬ ਥਾਇਰੋਡ, ਹੋਗ ਹੋਰ ਮਤਲਬ ਕਿੰਨੀਆਂ ਬਿਮਾਰੀਆਂ ਬੀਪੀ, ਦੀ ਪ੍ਰੋਬਲਮ ਹੋ ਗਈ ਮੋਟਾਪੇ ਨਾਲ ਤਾਂ ਬਹੁਤ ਜਿਆਦਾ ਬਿਮਾਰੀ ਹੁੰਦੀ ਆ
ਇੱਦਾਂ ਹੁੰਦੇ ਨੇ ਵੀ ਆਪਣੇ ਘਰ ਤੋਂ ਦੂਰ ਨੇ ਜਾਂਦੇ ਨੇ ਹਨਾ, ਵੀ ਜੋਬ ਵਗੈਰਾ ਕਰਦੇ ਨੇ, ਤਾਂ ਫਿਰ ਕਿਸੇ ਦੀ ਨਾਈਟ ਦੀ ਸ਼ਿਫਟ ਹੁੰਦੀ ਕਿਸ ਦ ਡੇ ਦੀ ਹੁੰਦੀ ਹੁਣ ਜਿਹਦੀ ਨਾਈਟ ਦੀ ਸ਼ਿਫਟ ਉਹਨੂੰ ਡੇ ਦੇ ਵਿੱਚ ਵੀ ਕਿੰਨਾ ਔਖਾ ਹੁੰਦਾ ਫਿਰ ਡੇ ਦੇ ਵਿੱਚ ਬਾਕੀ ਵੀ ਕੰਮ ਕਰਨੇ ਹੁੰਦੇ ਨੇ
ਕਰਨੇ ਹੁੰਦੇ ਹੈ ਕੱਪੜੇ ਧੋਣੇ, ਆਪਣੇ ਕੁਛ ਖਾਣਾ ਬਣਾਉਣਾ, ਕੁਛ ਕਰਨਾ ਸਾਮ ਨੂੰ ਫਿਰ ਜਾਣ ਦੀ ਵਿਚਾਰੇ ਤਿਆਰੀ ਕਰਦੇ ਨੇ
ਉਹ ਫਿਰ ਡੇ ਵੀ ਏਦਾਂ ਫੇਰ ਲੰਘ ਜਾਂਦਾ ਰ ਦਿਨ ਦੇ ਵਿੱਚ ਉਹ ਨੀਂਦ ਵੀ ਨ ਨਾ, ਫਿਰ ਕੰਪਲੀਟ ਨਹੀਂ ਹੁੰਦੀ। ਹੈਗੀ ਜੋ ਰਾਤ, ਐਕਚੁਲੀ ਰਾਤ ਨੂੰ ਆਉਂਦੀ ਹੈ।
ਹਾਂ, ਰਾਤ ਵਾਲੀ ਨੀਂਦ ਦਿਨ ਚ ਨੀ ਆਉਂਦੀ, ਹੈਗੀ।
ਹੋਰ ਕਿਆ ਹੁਣ ਜਿਵੇਂ ਹੁਣ ਹਸਬੈਂਡ ਵਾਈਫ ਲ ਥੋੜਾ ਟਾਈਮ ਅਲੱਗ ਹੁੰਦਾ ਹੈਏ ਕੋਈ ਕਿਸੇ ਕਿਸੇ ਨਾਈਟ ਦੀ ਸ਼ਿਫਟ ਹੋ ਗਈ, ਕਿਸੇ ਡੇ ਦੀ ਹੋ ਗਈ, ਇੱਕ-ਦੋ ਦਿਨ ਨੂੰ। ਹੋਰ ਕਈ-ਕਈ ਵਾਰ ਹੁੰਦਾ ਵੀ ਜਦੋਂ ਛੁੱਟੀ ਦਾ ਟਾਈਮ ਹੈ ਉਦੋਂ ਹੀ ਮਿਲਦੇ ਆ, ਬਸ ਛੁਟੀ ਵਾਲੇ ਦਿਨ ਨੇ
ਸਹੀ ਗੱਲ ਹੈ, ਇਹ ਵੀ ਗੱਲ ਹੋ ਜਾਂਦੀ ਹੈ।
ਹੋਰ ਕਿਆ
ਹੂੰ - ਫਿਰ ਅਗਲੇ ਨੇ ਨੀਂਦ ਵੀ ਤਾਂ ਪੂਰੀ
ਹੋਰ ਕਿਆ ਇਹੀ ਤਾਂ ਹੈ ਨਾ, ਫਿਰ ਕੰਮ ਵੀ ਤਾਂ ਹੀ ਕਰਾਂਗੇ ਨਾ ਅਗਰ ਨੀਂਦ ਪੂਰੀ ਹੋਏਗੀ, ਸਿਹਤ ਵੀ ਤਾਂ ਹੀ ਚੱਲੇਗੀ। ਆਪਣੀ ਜੇ ਸਿਹਤ ਨੀਂਦ ਪੂਰੀ ਹੋਏਗੀ ਤਾਂ ਸਿਹਤ ਠੀਕ ਰਹੇਗੀ, ਹੋਰ ਤਾਂ ਹੀ ਕੰਮ ਹੋਣਗੇ ਬਾਕੀ
ਸਹੀ ਗੱਲ ਹੈ। ਅਸੀ ਤਾਂ ਹੁਣ ਬਸ ਫਿਰ ਇਹੀ ਬੱਚਿਆਂ ਨੂੰ ਹੁਣ ਸਲਾਹ ਦਈਦਾ ਪਰ ਮੈਂ ਇੱਕ ਗੱਲ ਦੇਖੀ ਹੈ, ਵੀ ਜਿਹੜਾ ਬੰਦੇ ਨੂੰ ਨੌ ਤੋਂ ਦਸ ਵਜੇ ਦੇ ਵਿੱਚ ਮੈਨੂੰ ਪਤਾ ਨੀ ਬਾਕੀਆਂ ਦਾ, ਨੀ ਮੈਨੂੰ ਪਤਾ ਮੈਨੂੰ ਜਿਹੜੀ ਨੌ ਤੋਂ ਦਸ ਵਜੇ ਦੇ ਵਿੱਚ ਰਾਤ ਨੂੰ ਨੀਂਦ ਆਉਂਦੀ ਹੈ ਨਾ ਵੈਸੇ ਨੀਂਦ ਤਾਂ ਮੈਨੂੰ ਆਉਂਦੀ ਨੀ ਹੈਗੀ, ਫਿਰ ਦੁਬਾਰ ਹਨੀ ਹੋ ਜਾਤੀ ਹੈ ਫਿਰ ਮਤਲਬ ਸੌਂਦੀ ਤਾਂ ਜ਼ਰੂਰ ਆ, ਪਰ ਮੇਰਾ ਦਿਮਾਗ ਹਨੀ, ਪੂਰੀ ਤਰ੍ਹਾਂ ਸੋਂਦਾ ਹੈਗਾ ਫਿਰ ਜਿਹੜੀ ਨੌ ਤੋਂ ਦਸ ਵਜੇ ਦੇ ਵਿੱਚ ਆਉਂਦੀ ਹੈ, ਹਾਂ ਜਿਹੜੀ ਨੌ ਤੋਂ ਦਸ ਵਜੇ ਦੇ ਵਿੱਚ ਕਹਿੰਦੇ ਉਹ ਇਸ ਤਰ੍ਹਾਂ ਹੁੰਦੀ ਆ ਵੀ ਜਿਵੇਂ ਇੱਕ ਡੈਡ ਬੋਡੀ ਪਈ ਹੁੰਦੀ ਹੈ ਨਾ ਵੀ ਬਿਲਕੁਲ ਰਿਲੈਕਸ ਪਤਾ ਹੀ ਨਹੀਂ ਬਾਹਰ ਕੀ ਹੋ ਰਿਹਾ, ਅੱਗੇ-ਪਿੱਛੇ ਕੀ ਹੋ ਰਿਹਾ ਮਤਲਬ, ਉਹ ਨਹੀਂ ਹੁੰਦੀ ਆ, ਉਹ ਨੀਂਦ ਮੈਨੂੰ ਬਹੁਤ ਵਧੀਆ ਲੱਗਦੀ ਐ ਜਿਹੜੀ ਨੀਂਦ ਤੁਹਾਡੀ ਵਾਰ-ਵਾਰ ਪਾਸਾ ਜਾ ਲੈ ਕੇ ਖੁੱਲੀ ਜਾਵੇ, ਉਹ ਨੀਂਦ ਨੀ ਫੇਰ ਵਧੀਆ ਹੁੰਦੀ। ਉਹ ਸਾਊਂਂਡ ਸਲੀਪ ਹੁੰਦੀ ਉਹੀ ਹੈ, ਜਿਹੜੀ ਮੈਨੂੰ ਨੌ ਤੋਂ ਦਸ ਮੈਂ ਤੇ ਵਿਛਾਂਦੀ ਆਈ ਇੱਕ ਟਾਈਮ ਤੇ ਮਤਲਬ
ਉਹੀ ਕਹਿੰਦੇ ਨੇ, ਵੀ ਹੁਣ ਜਿਵੇਂ ਖਾਣ ਪੀਣ ਦਾ ਵੀ ਟਾਈਮ ਹੁੰਦਾ ਹੈ ਜੇ ਪਰ ਰਾਤੀ ਵੀ ਉਹੀ ਅੱਠ ਵਜੇ ਦੇ ਵਿੱਚ ਵਿੱਚ-ਵਿੱਚ ਖਾ ਲਈਏ।
ਹਾਂ, ਦਸ ਵਜੇ ਤੱਕ ਸੋ ਵੀ ਸਕਦੇ ਆ, ਅੱਠ ਵਜੇ ਤੋਂ ਪਹਿਲਾਂ- ਪਹਿਲਾਂ ਖਾ ਲਈਏ, ਤਾਂ ਪਹਿਲਾਂ-ਪਹਿਲਾਂ ਖਾ ਲੈਂਦੇ ਹਾਂ ਅੱਠ ਵਜੇ ਤੋਂ ਤਾਂ ਹੀ, ਫੇਰ ਨੀਂ ਨੀਂਦ ਆਣ ਲੱਗ ਜਾਂਦੀ ਐ। ਸਾਢੇ ਨੌ-ਦਸ ਵਜੇ ਤੱਕ ਪੌਣੇ ਦਸ ਸਕਦਾ ਬਹੁਤ ਵਧੀਆ ਨੀਂਦ ਆਣ ਲੱਗਦੀ ਫਿਰ ਸੁਬਾਹ ਵੀ ਜਲਦੀ ਉੱਠਣਾ ਫਿਰ ਜੌਬ ਤੇ ਵੀ ਜਾਣਾ ਹਨਾ ਬੱ ਬੱਚਿਆਂ ਨੂੰ ਵੀ ਰੈਡੀ ਕਰਨਾ ਘਰਦਿਆਂ ਦਾ ਵੀ ਸਾਰਾ ਬ੍ਰੇਕਫਾਸਟ ਵਗੈਰਾ ਬਣਾਣਾ ਆਪਣਾ ਹੀ ਬੱਚਿਆਂ ਦੇ ਵੀ ਟਿਫਨ ਪੈਕ ਕਰਨੇ ਬਹੁਤ ਕੰਮ ਹੋ ਜਾਂਦਾ।
ਹਾਂਜੀ, ਔਰ ਐਵੇਂ ਜੇ ਰੋਟੀ ਵੀ ਲੇਟ ਖਾਂਦੇ ਆ ਫਿਰ ਉਹ ਭੁੱਖ ਨੇ ਜੇ ਪਹਿਲਾਂ ਤਿੰਨ ਖਾਣੀਆਂ ਹੋਣਗੀਆਂ ਤਾਂ ਫੇਰ ਬਸ ਦੋ ਜਾਂ ਡੇਢ ਏ ਖਾਵਾਂਗੇ ਬਸ ਫੇਰ ਉਹ ਭੁੱਖ ਵੀ ਨੀ ਨਾ ਲੱਗਦੀ ਹੈਗੀ। ਏ ਉਹੀ ਹੈ ਵੀ ਹਰੇਕ ਚੀਜ਼ ਦਾ ਜੋ ਟਾਈਮ ਹੈ ਉਹੀ ਟਾਈਮ ਤੇ ਆਪਾਂ ਉਹੀ
ਹੋਣੀ ਚਾਹੀਦੀ ਆ ਉਹ ਸਹੀ ਗੱਲ ਐ ਹੂ ਅਸੀ ਮੈਂ ਤਾਂ ਹੁਣ ਆਪਣੇ ਬੱਚਿਆਂ ਨੂੰ ਵੀ ਹਾਂਜੀ ਏ ਵੀ ਤੁਸੀਂ ਆਪਣਾ ਟਾਈਮ ਮੈਨੇਜ ਕਰੋ ਟਾਈਮ ਸਿਰ ਕੰਮ ਕਰੋ ਆਪਣਾ ਟਾਈਮ ਸਿਰ ਸੋਵੋ ਬੱਚੇ ਮੇਰੇ ਸੋ ਜਾਂਦੇ ਨੇ ਰਾਤ ਨੂੰ ਨੌ ਵਜੇ ਤੱਕ ਬੱਚੇ ਸੋ ਜਾਂਦੇ ਨੇ ਜੇ ਘਰ ਹੁੰਦੇ ਨੇ ਫੇਰ ਥੋੜਾ ਜਿਹਾ ਹੁੰਦਾ ਕੀ ਬੱਚ ਸਕੂਲ ਜਾਂਦੇ ਨੇ ਫਿਰ ਤਾਂ ਬੱਚੇ ਥੱਕ ਜਾਂਦੇ ਆ
ਨਹੀਂ ਫਿਰ ਤਾਂ ਮੈਂ ਵੀ ਬੇਟੀ ਨੂੰ ਨੋ ਵਜੇ ਸੁਲਾ ਦਿੰਦੀ ਸੀ ਜਦੋਂ ਸਕੂਲ ਜਾਣਾ ਹੁੰਦਾ ਸੀ ਤਾਂ ਫਿਰ ਸਵੇਰੇ ਵੀ ਜਲਦੀ ਉਠਦੇ ਆ ਬੱਚੇ ਹੋਰ ਕ
ਸਾਢੇ ਦਸ ਵੀ ਵਜਾ ਦੇਂਦੇ ਨੇ ਪਤਾ
ਹਾਂਜੀ ਹੋਰ ਕੀ ਹੈ ਪਰ ਐਵੇ ਵੀ ਬੱਚਿਆਂ ਨੂੰ ਤਾਂ ਨੀਂਦ ਵੱਧ ਜ਼ਿਆਦਾ ਦੀ ਲੋੜ ਪੈਂਦੀ
ਹਾਂ ਨਹੀਂ ਬੱਚਿਆਂ ਨੂੰ ਦੇਖੋ ਅੱਠ ਨੋ ਘੰਟੇ ਦੀ ਨੀਂਦ ਚਾਹੀਦੀ ਹੈ ਸਾਡੇ ਲਈ ਛੇ ਘੰਟੇ ਦੀ ਸਫੀਸ਼ਟ ਹੈ ਛੇ ਘੰਟੇ ਦੀ ਬਹੁਤ ਹੈ ਸਾਡੀ ਉਹ ਤੋਂ ਜ਼ਿਆਦਾ ਸੋਇਆ ਵੀ ਨਹੀਂ ਜਾਂਦਾ ਬੈਕਪੇਨ ਹੋਣ ਲੱਗ ਜਾ ਹੋ ਗਈ ਹੈ ਮੇਰੀ ਤਾਂ
ਹਾਂਜੀ
ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਡਿਸਕਸ ਕਰਕੇ ਬਹੁਤ ਕੁੱਛ ਪਤਾ ਲੱਗਿਆ ਮੈਨੂੰ ਮੈਂ ਵੀ ਹੁਣ ਸੋਚ ਕਿਉਂਕਿ ਇਹਨੂੰ ਵੀ ਆਪਣੀ ਲਾਈਫ ਚ ਅਪਣਾਵਾਂ ਅੱਗੇ ਬੱਚਿਆਂ ਤੇ ਵੀ ਅਪਲਾਈ ਕਰਾਂ ਹਨਾ
ਹਾਂਜੀ ਹੋਰ ਕਯਾ ਤਾਂ ਹੀ ਬੱਚੇ ਸਿੱਖਣਗੇ ਜੇ ਆਪਾਂ ਵੀ ਅਪਲਾਈ ਕਰਾਂਗੇ ਖਾਵਾਂਗੇ ਹੁਣ
ਸਹੀ ਗੱਲ ਜੇ ਅਸੀਂ ਕਰਾਂਗੇ ਤਾਂ ਸਾਡੇ ਤੋਂ ਬੱਚੇ ਸਿੱਖਾਣਗੇ ਸਹੀ ਗੱਲ ਆ ਚਲੋ ਠੀਕ ਹੈ ਮਿਲ ਕੇ ਫਿਰ ਕਦੇ ਗੱਲ ਕਰਦੇ ਐ ਸਤਿ ਸ੍ਰੀ ਅਕਾਲ ਜੀ